ਹੋਰ ਹਾਂਜੀ ਜੀ, ਬਸ ਵਧੀਆ ਤੁਸੀਂ ਸੁਣਾਓ? ਬਾਹਰ ਆ ਜਾਓ ਤੁਹਾਡੀ ਆਵਾਜ਼ ਨੀ ਆਂਦੀ ਪਈ।
ਮੈਂ ਤਾ ਬਾਹਰ ਈ ਆ ਹੁਣ।
ਹਾਂ
ਹੁਣੇ ਤੁਹਾਡੀ ਭੈਣ ਦਾ ਹੀ ਫੋਨ ਆਇਆ ਸੀ ਆਪਣੀ ਗੱਲਾਂ ਸੁਣਾ ਰਹੀ ਸੀ ਉਹ।
ਅੱਛਾ ਠੀਕ ਐ।
ਉਹ ਦੱਸਦੀ ਪਈ ਸੀ। ਮੇਰੀ ਜੀਜੂ ਨਾਲ ਬੜੀ ਬਣਦੀ ਆ।
ਅੱਛਾ।
ਹਾਂ -ਹਾਂ।
ਹੂੰ ਲਾਈਟ ਗਈ ਤੁਹਾਡੇ।
ਬੋ ਲਾਈਟ ਗਈ ਹੋਈ ਆ। ਆਪਾਂ ਉੱਥੇ ਗਏ ਸੀ ਨਾ ਇੰਗਲਿਸ਼ ਸਪੀਕਿੰਗ ਕੋਰਸ ਤੇ ਭਰਾਵਾ ਰਸਤੇ 'ਚ ਐਕਟਿਵਾ ਈ ਨਾ ਚੱਲੇ। ਇੰਨਾ ਤੂਫਾਨ ਓ ਹੋਏ ਓ। ਆਪਾਂ ਐਕਟੀਵਾ ਲਾਅ ਕੇ ਖੜੇ ਹੋ ਗਏ ਤਾਂ ਵੀ ਨਾ ਖੜਾ ਹੋਇਆ ਜਾਵੇ। ਇੰਨਾ ਬੁਰਾ ਹਾਲ ਸੀ।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
ਬਹੁ ਜ਼ਿਆਦਾ ਤੂਫਾਨ ਆਇਆ ਵਾ।
ਤੁਹਾਡੀ ਆਵਾਜ਼ ਨੀਂ ਆਂਦੀ ਪਈ।
ਹਾ ਜ਼ਿਆਦਾ ਐ ਥੋੜਾ ਨੀ ਹੈਗਾ।
ਹਾਂ ਆ।
ਹਾਂ।
ਪਰ ਇਹ ਹੈਗਾ ਕਿ ਮੌਸਮ ਵਧੀਆ ਹੋ ਗਿਆ।
ਬਹੁਤ ਵਧੀਆ ਹੋ ਗਿਆ ਕਿੰਨੀ ਦੀ ਗਰਮੀ ਪੈਣ ਡਈ ਸੀ।
ਇਹ ਹੈਗਾ ਕਿ ਰਾਤੀ ਏਸੀ ਲਾਂਣ ਦੀ ਲੋੜ ਨੀ ਹੋਏਗੀ।
ਆਹੋ ਹਮ।
ਪਰ ਇਹ ਹੈਗਾ ਕਿ ਯਾਰ ਜਿਹਨਾਂ ਦੇ ਕੱਚੇ ਘਰ ਘਰ ਬਣੇ ਆ। ਉਹਨਾਂ ਦੇ ਵਿਚਾਰੇ ਦਾ ਬੁਰਾ ਹਾਲ ਹੋ ਗਿਆ ਹੋਣਾ ਹਨਾ। ਹਜੇ ਤਿੰਨ ਦਿਨ ਏਦਾਂ ਰਹਿਣਾ ਵਾ ਤਿੰਨ ਦਿਨ ਏਦਾਂ ਰਹਿਣਾ।
ਸਾਡੇ ਸਮਣੇ ਦਵਾਰ ਤੋਂ ਡਿੱਗ ਪਈ। ਉਹ ਦਵਾਰ ਡਿੱਗੀ ਧੱਲੇ ਮੋਟਰਸਾਈਕਲ ਲੱਗੇ ਸੀ ਸਾਰੇ ਟੁਟੱ ਗਿਆ।
ਅੱਛਾ।
ਹਾਂ ਅਸੀਂ ਪੌੜੀਆਂ 'ਚ ਬੈਠੇ ਹੋਏ ਸੀ।
ਹੈ।
ਹਾ ਮੇਖਾਂ ਅਸੀਂ ਪੌੜੀਆਂ 'ਚ ਬੈਠੇ ਹੋਏ ਸੀ।
ਤੁਹਾਡੀ ਆਵਾਜ਼ ਬੜੀ ਕੱਟਣ ਢਹੀ ਆ ਯਾਰ।
ਮੈਂ ਤੇ ਬਾਹਰ ਹੀ ਬੈਠੇ ਹੋਈ ਆ।
ਮੈਂ ਵੀ ਬਾਹਰ ਈ ਖਲੋਤੀ ਆ।
ਮੈਂਖ ਸਾਡੇ ਨਾ ਉੱਥੇ ਟੋਪਕ ਨੂੰ ਬੜਾ ਨੁਕਸਾਨ ਹੋਇਆ।
ਅੱਛਾ।
ਹੂੰ ਸਾਰੇ ਦਾ ਤੇ ਮੋਟਰਸਾਈਕਲ ਮੈਂ ਕਹਿੰਣੀ ਆ ਹੈਂਡ ਥੱਲੇ ਉਹ ਇੱਟਾਂ ਡਿੱਗ ਪਈਆ ਤੇ ਹੈਂਡਲ ਵੀਗਾਂ ਹੋ ਗਿਆ। ਭਏ ਪੁਰਜੇ ਪੁਰਜੇ ਵੱਖਰੇ ਹੋ
ਹਾਂ - ਹਾਂ, ਹਮ।
ਉੱਥੇ ਲੱਗ ਕੇ ਕੀ ਸਿੱਖਿਆ ਤੂੰ।
ਹਾਂ ਹਾਂ।
ਹੈ ਕਿਹਾਆ ਅੱਜ ਕੀ ਸਿੱਖਿਆ ਤੂੰ।
ਅੱਜ, ਅੱਜ ਇਹੀ ਸਿਖਾਏ ਏ ਐਮ ਦਾ
ਲੈ ਉਹ ਤਾਂ ਤੈਨੂੰ ਆਉਂਦੇ ਹੀ ਹੋਣੇ
ਹਾਂ, ਹਮ।
ਬੇਸਿਕਸ ਤੋਂ ਕਰੋ ਤੇ ਫੇਰ ਇਹ ਕੁਛ ਹੀ ਆ ਹਨਾ।
ਹਾਂ ਸਹੀ ਗੱਲ ਆ। ਕੀ ਖਾਣੇ ਉਹੇ ਫੇਰ ਉਸ ਤੋਂ ਆ ਉਹ ਅੰਡਰ ਉੰਡਰ ਵਾਲੇ ਜਿਹੜੇ ਕੰਸਪਟ ਆਉਂਦੇ ਆ ਹਾਂ ਇੰਜ, ਐੱਮ, ਆਰ। ਪ੍ਰੈਪੋਜੀਸ਼ਨ ਦੇ ਆ ਗਈ।
ਹਮ। ਮੀਂਹ ਕਿਨਾ ਆਣ ਡੈਆ। ਮੀਂਹ ਫੇਰ ਸ਼ੁਰੂ ਹੋ ਗਏ।
ਨਹੀਂ ਸਾਡੇ ਇਧਰ ਨੀ ਗਾ।
ਹਮ
ਹੋਰ।
ਲਾਸਟ ਤੇ।
ਅੱਛਾ ਹਾਂ ਕਹਿੰਦੀ ਵੀ ਸਾਖ ਸੀ ਕਹਿੰਦੀ ਮੈਂ ਉਹਨੂੰ ਕਿਹਾ ਮੈਂ ਉਹਨੇ ਸਲਾਹ ਦਿੱਤੀ। ਮੈਂ ਕਿਹਾ ਦੋਵੇਂ ਜਣੀਆਂ ਘੁੰਮਣ ਚੱਲ ਜਾਓ, ਸਕਸ਼ਮ ਨੂੰ ਲੈ ਜਾਓ ਨਾਲ।
ਹ ਨਹੀਂ ਹਾਲੇ ਨੀ ਹਾਲੇ ਮੈਂ ਕਿਹਾ ਇਹ, ਲਾਸਟ ਮੇਂ ਜਾਵਾਂਗੇ। ਹੁਣ ਕੋਈ ਜਾਣ ਦਾ ਫਾਇਦਾ ਨੀ ਹਜੇ ਘਰ ਕੱਟਦੇ ਆ। ਛੁੱਟੀਆਂ, ਗਰਮੀ ਬੜੀ ਆ।
ਹਮ।
ਨ ਉਹ ਵੀ ਤੇ ਲੱਗਦੇ ਰਾਖ ਉਤੋਂ ਗਰਮੀ ਵੀ ਬਾਹਰ ਜਾ ਕੇ ਵਖੋ ਕਿੰਨਾ ਬੁਰਾ ਹਾਲ ਐ ਅੱਠ-ਅੱਠ ਘੰਟੇ ਦੀ ਵੇਟਿੰਗ ਆ।
ਹਾਂ, ਸਹੀ ਗੱਲ ਆ ਤੁਹਾਡੀ।
ਤਾਂਹੀ ਮੇਰਾ ਜੀ ਜਾ ਨੀ ਕਰਦਾ ਜਾਣ ਨੂੰ। ਕਹਿੰਦੇ ਤਾਂਹੀ ਮੇਰਾ ਜੀਅ ਜੀਆ ਨੀ ਕਰਦਾ ਕਿਤੇ ਜਾਣ ਨੂੰ।
ਸਹੀ ਗੱਲ ਹੈ ਜਾਂਦੇ ਬਹੁਤੀ ਗਰਮੀ ਹੋ ਜਾਂਦੀ ਹੈ, ਤੇ ਜਾਂ ਦੇ ਬਾਰਿਸ਼ ਤਾਂ ਵੈਸੇ ਨੀ ਜੀ ਕਰਦਾ ਜਾਣ ਨੂੰ।
ਫਿਰ ਮੈਂ ਕਹਿੰਦੀ ਵੀਹ ਛੁੱਟੀ ਆ ਘਰ ਰਹੋ, ਰੈਸਟ ਕਰੋ।
ਤੁਹਾਡੀ ਆਵਾਜ਼ ਬਹੁਤ ਜਿਆਦਾ ਕੱਟਣ ਡਹੀ, ਆਵਾਜ਼ ਆਉਂਦੀ ਨੀ ਪਈ। ਪਤਾ ਨੀ, ਹਾਂ ਸਹੀ ਗੱਲ ਆ। ਹਾਂ
ਤੂੰ ਸਬਜ਼ੀ ਕੀ ਬਣਾਈ ਅੱਜ।
ਮੈਂ ਸਬਜ਼ੀ ਬਣਾਈ ਅਰਬੀ।
ਆ ਹਾਂਨ ਆਹੋ ਪਰਸੋਂ ਮੈਂ ਤਿੰਨ ਦਿਨ ਬਣਾਇ।
ਹਾਂ, ਸਾਡੀ ਤੇ ਬਣੀ ਪਤਾ ਨੀ, ਪਹਿਲੀ ਵਾਰੀ ਉਹ ਬਣੀ ਆ ਸਾਡੀ।
ਹਾਂ।
ਸਾਡੇ ਜੋ ਅਰਬੀ ਆਈ ਨਾ ਪਹਿਲੀ ਵਾਰੀ ਬਣੀ ਆ। ਹਾਂ ਮੈਂ ਨਾਲ ਦਾਲ ਬਣਾਈ ਸੀ ਕਿਉਂਕਿ ਸਾਡੀ ਸਾਡੀ ਵਾਰਾ ਨੀ ਨਾ ਖਾਂਦੀ ਸੁੱਕੀ ਸਬਜ਼ੀ ਨੀ ਵਾਰਾ ਖਾਂਦੀ ਸਾਡੀ।
ਹਾਂ, ਕਿੱਥੇ ਤੁਹਾਡੀ ਫੈ ਹਿਸਾਬ ਨਾਲ ਤੇ ਕੁਛ ਵੀ ਨੀ।
ਹਾਂ।
ਹੋਰ
ਦਾਲ ਧਰੀ ਆ ਬਸ ਤੜਕਾ ਲਾਉਣ ਲੱਗੇ ਆ।
ਅੱਛਾ, ਸਾਕਸ਼ੀ ਫਿਰ ਫੋਨ ਕਰੀ ਜਾਂਦੀ ਆ। ਉਏ, ਉਏ ਯ ਯ ਬੋਲ ਗਿਆ।
ਹਾਂ, ਨਹੀਂ ਤੇ ਉਹ ਹੁਣ ਅਸੀਂ ਕੁਛ ਵੀ ਨੀ ਕਰਨਾ ਹੁਣ ਬਸ ਆਪਾਂ ਰੋਟੀ - ਪਾਣੀ ਤੇ ਬੈਣਾ ਹੁਣ ਫੋਨ ਫਾਨ ਨੀ ਵੇਖਣੇ ਕੋਈ, ਥੱਕ ਗਏ ਆ।
ਮੈਂ ਅੱਗੇ ਉਹਨੂੰ ਕਹਿਣ ਦਈ ਆ ਮੈਂ ਕਿਹਾ ਮੈਂ ਅ ਤੇਰੀ ਦੀਦੀ ਨੂੰ ਕਹਿਣ ਡਈ ਸੀ ਮੈਂ ਕਿਹਾ ਹੁਣ ਮੈਂ ਵਿਹਲੀ ਸੀ ਮੈਂ ਸਬਜ਼ੀ ਸੁਬ- ਸਬਜ਼ੀ ਬਣਾ ਲਈ ਮੈਨੂੰ ਕੋਈ ਕੰਮ ਨੀ ਹੈਗਾ ਤੇ ਰੱਬ ਨੇ ਕੰਮ ਕਿੰਨਾ ਹੀ ਦੇਤਾ ਮੇਰਾ ਕਮਰਾ ਪਾਣੀ ਨਾਲ ਹੀ ਭਰ ਗਿਆ ਸਾਰਾ।
ਅੱਛਾ।
ਹਾਂ, ਉਸ ਤੋਂ ਬਾਅਦ ਮੇਰੀ ਨਨਾਣ ਦਾ ਮੁੰਡਾ ਆਗਿਆ। ਉਹ ਨੂੰ ਰੋਟੀ ਰੂਟੀ ਖਵਾਈ, ਉਹ ਹੈਗਾ ਪਲੱਸ ਵਨ ਚ ਹੋ ਗਿਆ ਵਾ।
ਹਮ ਹਮ
ਹਮ ਮੈਡੀਕਲ ਕਰਦਾ ਪਿਆ ਮੈਡੀਕਲ। ਹੈਂ
ਹਣੀ ਤਾਂ
ਕੀ ਹੋਇਆ? ਤੁਹਾਡੀ ਵਾਜ਼ ਨਹੀਂ ਆਂਦੀ ਪਈ ਯਾਰ। ਨਹੀਂ ਵਾਜ਼ ਆਂਦੀ ਪਈ।
ਧੰਨੀ ਬਦ
ਨੈਟਵਰਕ ਦੀ ਬੜੀ ਪ੍ਰੋਬਲਮ ਆਂਡੀ।
ਹਾਂ ਬਾਰਿਸ਼ ਹੋ ਗਈ ਨਾ ਬੜੀ ਮੌਸਮ ਦਾ ਫ ਫ਼ਰਕ ਪੇਗਿਆਂ। ਆਵ ਵਜ ਬਾਹਰ ਕੇ ਲੋਕ ਤਾਂ ਨੀ ਹੈ।
ਹਮ
ਅੰਦਰ ਬਹੁਤ ਪੰਗਾ ਵਾਹ ਨੈਟਵਰਕ ਇਸ਼ੂ ਹੋ ਗਿਆ ਬਾਰਿਸ਼ ਕਰਕੇ।
ਸਹੀ ਗੱਲ ਆ। ਹੋਰ ਤੁਹਾਡੀ ਦਰਾਣੀ ਦਾ ਮੁੰਡਾ ਠੀਕ ਐ।
ਹਾਂ ਠੀਕ ਆ ਘਰ ਵਧੀਆ
ਹਮ ਸਵਾ ਮਹੀਨਾ ਨੀਂ ਨਾ ਹੋਇਆ ਹਜੇ।
ਹਾਂ ਹਾਂ ਬਾਰ
ਅੱਛਾ ਤੇਰਵਾਂ ਕਰਨਾ ਹੋਨਾ।
ਨਹੀਂ ਸਾਡੇ ਸੋਲ੍ਹਵਾਂ
ਅੱਛਾ - ਅੱਛਾ ਠੀਕ ਹੈ ਠੀਕ ਐ। ਚਲੋ ਵਧੀਆ। ਤੁਸੀਂ ਕੀ ਦਿੱਤਾ?
ਕੋਸ ਮੈਂ ਕਿਹਾ ਦੇਣਾ ਨੀ ਸੀ ਕੁਝ ਹਲੇ। ਵੱਡਿਆਂ ਨੇ ਕਿਹਾ ਵੀ
ਹਾਂ ਹਾਂ ਕੱਪੜੇ ਕੁਪੜੇ ਦੋ ਗਏ।
ਕੱਪੜੇ ਤੇ ਪੇਗੇ ਸ਼ਗਨ
ਅੱਛਾ, ਠੀਕ ਐ।
ਮਨਾ ਕੀ ਕੀਤਾ ਕਹਿੰਦੇ ਆਹ ਮਹੀਨੇ ਨੇ ਕੁੱਛ ਦਿ ਨਾ। ਜਿਵੇਂ ਫੰਕਸ਼ਨ ਕਰਨ ਨਾ ਸੋਮਵਾਰ ਤੇ ਉਦੋਂ ਤੋਂ ਹੀ ਹਾਂ ਪਤਾ ਇਹ ਤੇ ਹੀ ਕਰ ਲਿਆ
ਈਵੈਂਟ ਕਰੋਗੇ ਜੀ ਤੁਸੀਂ?
ਹਾਂ ਤੇ ਕਰਨਾ।
ਹਮ। ਚਲੋ ਕੋਈ ਨੀ ਲੰਘ ਜਾਣਾ ਵੀ ਟਾਈਮ।
ਆਹੋ ਸਹੀ ਗੱਲ ਏ। ਕਿੰਨਾ
ਹੋਰ।
ਤੈਨੂੰ ਪਤਾ ਲੱਗਦਾ ਅੱਜ ਦਾ
ਨਾ ਸਹੀ ਗੱਲ ਐ। ਹੋਰ ਸੁਣਾ। ਸਾਕਸ਼ੀ ਕਹਿੰਦੀ ਮੈਂ ਰਾਜਮਾਂ ਚਾਵਲ ਖਾਧੇ। ਮੈਂ ਕਹਿਦਾ ਕਰਦੀ ਮੈਂ ਵੀ ਤੇਰੇ ਘਰ ਹੀ ਆ ਜਾਂਦੀ ਅੱਜ।
ਆਹੋ, ਹਾਂਜੀ ਕਈ ਵਾਰ ਦਾ ਜੀ ਦੇ ਨਹੀ ਮਾਰ ਮੈਂ ਕਿਹਾ ਦੇਖਣਾ।
ਅੱਛਾ, ਉਹ ਕਹਿੰਦੀ ਮੈਨੂੰ ਨੀ ਪਤਾ ਲੱਗਦਾ ਕੀ ਬਣਾਇਆ ਮੰਮੀ ਨੇ।
ਆਹੋ ਲੇਟ ਆਦੀ ਆ ਨਾ ਫਿਰ ਕੰਮ ਤੋਂ
ਕਹਿੰਦੀ ਮੈਨੂੰ ਕੁਕਿੰਗ ਵੀ ਨੀ ਆਦੀ ਮੈਂ ਪੁੱਛਿਆ ਸੀ ਇਹਨੂੰ।
ਹੁਅ
ਮੈਂ ਕਿਹਾ ਮੰਮੀ ਨਾਲ ਕੰਮ - ਕੁਮ ਕਰਾਂਦੀ ਆ ਨਹੀਂ ਕਹਿੰਦੀ ਮੈਨੂੰ ਕੁਕਿੰਗ ਆਂਦੀ ਨੀ।
ਕੋਣ
ਕਹਿੰਦੀ ਮੈਂ ਨੀ ਕਰਦੀ ਕੁੁਰਦੀ।
ਮੈਨੂੰ ਵੀ ਨੀ ਆਦੀ ਵਿਆਹ ਤੋਂ ਪਹਿਲੇ ਵਿਆਹ ਤੋਂ ਬਾਅਦ ਵੀ ਆਈ।
ਹੂੰ-ਅਮ
ਵਿਆਹ ਤੋਂ ਬਾਅਦ ਤੇਰੇ ਸਾਹਮਣੇ ਹਰ ਚੀਜ਼ ਬਣਾ ਲੈਣੇ ਹਾਂ।
ਵਿਆਹ ਤੋਂ ਬਾਅਦ ਸਾਰਾ ਕੁੱਛ ਆ ਜਾਂਦਾ ਵਾ। ਹਾਂ ਵਿਆਹ ਤੋਂ ਪਹਿਲੇ ਮੋਜਾ ਕਰਲੋ ਬਸ।
ਹੁਣ ਪੈ ਗਿਆ ਨਾ ਟੈਸ਼ਨਾਂ ਕੀ ਬਣਾਣਾ ਕੀ ਲਿਆਈਏ। ਕੀ ਸਬਜ਼ੀ ਬਣਾਵਾ ਹੂੰ
ਹਾਂ ਉਹ ਤੇ ਹੈ ਹੀ ਯਾਰ, ਹੋਰ ਤੇ ਟੈਨਸ਼ਨ ਹੀ ਐ ਸਮਝ ਹੀ ਨੀ ਆਦੀ ਸਬਜ਼ੀ ਬਣਾਵੇਗੀ ਕਿ ਬੰਦਾ।
ਉਹ ਖਾਣ ਵਾਲੇ ਵੀ ਨਖਰੇ ਬੜੇ ਕਰਦੇ ਏ ਜੇ ਬਣਾ ਵੀ ਲਓ ਨਾ ਤੇ ਨਖਰੇ ਬੜੇ ਨਖਰੇ ਨੀ ਮਾਣ ਹਗੇ ਇਹਨਾਂ ਦੇ।
ਨੱਕ, ਨੱਕ ਚੜਿਆ ਜਾਂਦਾ ਉੱਤੇ ਇਹਨਾਂ ਦਾ।
ਸਹੀ ਗੱਲ ਐ
ਉਹ ਵੀ ਅਜੇ ਬਾਰਿਸ਼ ਪੈ ਗਈ ਤੇ ਮੈਂ ਪਨੀਰ ਲਿਆਣਾ ਕਹਿੰਦਾ ਭੁਰਜੀ ਖਾਣੀ ਐ। ਉਹ ਤਾਂ ਬਾਰਿਸ਼ ਪੈ ਗਈ ਤੇ ਮੈਂ ਦਾਲ ਧਰੀ ਹੈ ਨੀ ਤੇ ਇਹਨਾਂ ਨੇ ਮੇਰੀ ਜਾਣ ਖਾ ਜਾਂਣੀ ਸੀ।
ਅੱਛਾ।
ਕਹਿੰਦਾ ਰੋਜ਼ ਸਬਜ਼ੀ ਬਣਾ ਲੈਂਦੇ ਹੋਧਨ ਘੀਆ ਤੋਰੀ ਬਣਾ ਲਈ ਅਰਬੀ ਬਣਾ ਲਈ ਤੇ ਫਿਰ ਇੱਕ ਦਿਨ ਮੈਂ ਕੁਛ ਹੋਰ ਬਣਾ ਲਿਆ। ਉਹ ਸਬਜ਼ੀ ਚੁਕ ਕੇ ਕਹਿੰਦਾ ਮੈਂ ਨਹੀਂ ਖਾਣੀ ਹੋਣੀ ਮੈਂ ਕਿਹਾ ਚੱਲ ਕੋਈ ਗੱਲ ਨਹੀਂ। ਮੈਂ ਸਗੋਂ ਇਹਨਾਂ ਨੂੰ ਕਿਹਾ ਮਤਲਬ ਮੇਰਾ ਵੀ ਜੀਅ ਕਰਦਾ ਚਿਲੀ ਪਨੀਰ ਖਾਣ ਦਾ ਤੇ ਕਰਾਰਾ ਹੋਵੇ। ਤੇ ਕਹਿੰਦਾ ਜੇ ਮੈਂ ਜਲਦੀ ਆਇਆ ਤੇ ਮੈਂ ਲੈ ਆਊਂਗਾ, ਹੁਣ ਮੈਂ ਦਾਲ ਘਰਦੀ ਐ, ਅੱਜ ਤੇ ਆਮਨੀ ਕਿਉਂਕਿ ਲਾਈਟ ਗਈ ਹੋਈ ਹੁਣ ਨਾ ਇਹਨਾਂ ਨੇ ਕਿਤੇ ਰੋਕਣਾ
ਹਾਂ ਸਹੀ ਗੱਲ ਆ ਰੁਕਣ ਦਾ ਫਾਇਦਾ ਹੀ ਨਹੀਂ ਗਾ।
ਹੈਂ।
ਰੁਕਣ ਦਾ ਮੈ ਕਿਹਾ ਫਾਇਦਾ ਹੀ ਨੀ ਗਾ।
ਨਹੀਂ ਉਹਨਾਂ ਦੋਸਤ ਨਹੀਂ ਹੈਗੇ ਨਾ, ਉਹ ਫੋਨ ਕੀਤਾ। ਉਹ ਭਾਵੇਂ ਘਰ ਵੀ ਫਾਈ ਜਾਂਦਾ ਬੜੀ ਦੂਰ ਗਿਆ ਉਹ ਪਰ ਪਿਆਰ ਬੜਾ ਹੋ ਜਾਂਦਾ ਦੱਸਿਆ ਨੀ ਸੀ ਜਿ ਜਿਹਦਾ ਕਹਿੰਦਾ ਹੁੰਦਾ ਭਾਬੇ ਮੈਨੂੰ ਐ ਕਰਦੇ ਭਾਬੇ ਤੇ ਉਹਦੇ ਨਾਲ ਬੜਾ ਹੈਗਾ ਵਾ ਤੇ ਉਹਨੂੰ ਕਹੋ ਕਹਿੰਦਾ ਸਾਰਾ ਪੰਜ, ਛੇ ਮੁੰਡੇ ਉਹ ਵੀ ਆ ਜਾਂਦੇ ਨਾਲ ਦੇ ਰਵਾਜ਼ ਤੇ ਉਹ ਬੜਾ ਪਿਆਰ ਕਰਦਾ ਹੀ ਆ ਹੋਰ ਪਾਰਟੀ ਦੇ ਤੇ ਵੇਖਿਆ ਵੀ ਹੋਣਾ। ਪਾਰਟੀ ਤੇ ਨੀ ਗਏ ਵੇਖਿਆ ਨਾ ਬਹੁਤ ਵਾਰ।
ਹਾਂ ਵੇਖੀਆਂ ਸੀ, ਵੇਖਿਆ ਸੀ।
ਹਾਂ, ਉਹਨੇ, ਸਾਰਿਆਂ ਨੂੰ ਔਰਗਨਾਈਜ਼ ਕੀਤਾ ਸੀ ਪਰ ਇੰਨਾ ਵੋ ਵੈਸੇ ਨੀ ਦੇ ਉਹ ਪਤਾ ਕਿ ਅਨਲਿਮਿਟਿਡ ਖਾਣਾ ਸੀ ਸਨੈਕਸ ਤੇ। ਤੇ ਚਿਕਨ ਵੀ ਚਲੋ ਇਹ ਚਿਕਨ ਨਹੀਂ ਖਾਂਦੇ, ਤੇ ਚਲੋ ਇਹ ਖਾਣਾ ਬੜਾ ਸੀ। ਪੈਟਿਜ ਬਹੁਤ ਟੈਟਸੀ ਸੀ, ਅਨਲਿਮਟਡ ਜ ਕੋਲਡ ਡਿੰਕ ਅਨਲਿਮਟਡ। ਕਾਫੀ ਇਹ ਤੇ ਫਿਰ ਮੈਂ ਨਹੀਂ ਲੱਗਦਾ ਕਹਿੰਦੇ ਲੈਣ ਹੀ ਗਿਆ ਹੁਣ ਧੱਕੇ ਨਾ
ਹਮ। ਚਲੋ, ਠੀਕ ਐ, ਓਕੇ ਫੇਰ।